ਕੀ
ਸਤਿ ਸ਼ੀ ਅਕਾਲ ਜੀ। ਕੀ ਹਾਲ -ਚਾਲ ਜੀ
ਵਧੀਆ ਜੀ, ਤੁਸੀਂ ਆਪਣਾ ਸੁਣਾਓ। ਕਿੱਦਾਂ ਠੀਕ ਹੋ ਜੀ?
ਹਾਂਜੀ। ਵਧੀਆ-ਵਧੀਆ ਅੱਜ ਆਪਣਾ ਵਿਸ਼ਾ ਹੈਗਾ, ਭੋਜਨ ਤੇ ਹਾਂਜੀ -ਹਾਂਜੀ, ਅੱਜ ਕੀ ਬਣਾਇਆ ਭੋਜਨ ਚ, ਫਿਰ ਤੁਸੀਂ?
ਅਸੀਂ ਅੱਜ ਬਣਾਈਆਂ ਸਵੇਰੇ ਭਿੰਡੀਆਂ ਬਣਾਈਆਂ ਜੀ। ਹਾਂਜੀ, ਨਾਲ ਦਾਲ ਬਣਾਈ ਸੀ। ਹੁਣ ਦੁਪਹਿਰੀ ਅਸੀਂ ਦਾਲ ਚਾਵਲ ਸੀਗੇ ਸਾਡੇ।
ਠੀਕ ਹੈ। ਅਸੀਂ ਅੱਜ ਬਣਾਈ ਕੜੀ- ਕੜੀ, ਚਾਵਲ ਦੁਪਹਿਰੇ।
ਠੀਕ ਹੈ -ਠੀਕ ਹੈ। ਸੋ ਨਾਲੇ ਬੱਚਿਆਂ ਦੇ ਡਿਪੈਂਡ ਹੈ। ਨਾ ਬੱਚੇ ਜੋ ਖੁਸ਼ ਹੋ ਕੇ ਖਾਣ।
ਹਾਂਜੀ- ਹਾਂਜੀ
ਹਾਂਜੀ
ਬਣਾਈਆਂ ਸੀ। ਅਸੀਂ ਸਾਦੀਆਂ ਅ ਪਰੌਂਠੀਆਂ
ਅੱਛਾ
ਹਾਂਜੀ, ਛੋਲੇ ਤੇ ਦਾਲ ਪਈ ਅ ਸੀ। ਉਹਦੇ ਨਾਲ ਖਾਧੀਆਂ ਸਾਦੀਆਂ ਪਰੌਂਠੀਆਂ।
ਠੀਕ ਹੈ।
ਹਾਂਜੀ- ਹਾਂਜੀ, ਹੁਣ ਫਿਰ ਪਕੌੜੇ ਬਣਾਏ, ਪਕੌੜੇ ਵਾਲੀ ਕੜੀ ਬਣਾਈ ਨਾਲ। ਚਾਵਲ ਬਣਾਏ।
ਠੀਕ ਐ।
ਹਾਂਜੀ ਹਾਂਜੀ।
ਹੂੰ।
ਤੇ ਹੋਰ ਤਾਡਾ ਕੀ ਭੋਜਨ ਵਿੱਚ ਤਾਨੂੰ ਜੇ ਕੇੜੀ ਚੀਜ਼ਾਂ ਪਸੰਦ ਐ ਜੈਦੀਆ?
ਅਸੀਂ ਸਭ ਕੁਛ ਖਾ ਲਈਦਾ ਜੀ। ਸਭ ਕੁਛ ਪਸੰਦ ਹੀ ਪਸੰਦ ਹੈ। ਹਾਂਜੀ, ਸਭ ਕੁਛ ਆ ਖਾ ਲਈ ਦਾ। ਪਰੌਂਠੇ ਥੋੜੇ ਘੱਟ ਬਣਾਈ ਦੇ ਐ, ਜਿਵੇਂ ਆਲੂ ਵਾਲੇ ਹੋ ਗੇ ਗੋਭੀ ਅਲੇ ਹੋ ਗੇ। ਐਹ ਥੋੜੇ ਘੱਟ ਬਣਾਈ ਦੇ ਐ ਬਸ। ਉਹੀ ਸਿੰਪਲ ਹੀ ਰੋਟੀ ਖਾਈ ਦੀ ਏ ਜਿਆਦਾਤਰ।
ਠੀਕ ਆ ਠੀਕ।
ਗੇ, ਪਰੌਂਠੀ-ਪਰੁੰਠੀ ਘੱਟ ਹੀ ਖਾਂਦੇ ਆਂ, ਘਿਓ-ਘਿਊ ਵਾਲੀ ਨਾ। ਕਦੀ ਕਿਤੇ ਐ। ਮੀਨੇ 'ਚ ਇੱਕ-ਦੋ ਵਾਰੀ ਬਸ।
ਠੀਕ ਹੈ ਠੀਕ ਹੈ।
ਰੋਜ਼ ਨਹੀਂ ਅਸੀਂ ਖਾਂਦੇ, ਕਦੀ ਕਦੀ ਜਿਵੇਂ ਕੋਈ ਦਿਲ ਕਰੇ। ਜਾਂ ਕੋਈ ਔਹੋ ਜੀ ਚੀਜ਼ ਹੋਏ, ਕਰੇਲੇ ਹੋਣ, ਲੱਸੀ ਹੋਵੇ। ਫੇਰ ਕਈ ਦੈ ਓਦੇ ਨਾਲ ਪਰੌਂਠੀ ਬਣਾ ਲੈਂਨੇ ਆਂ। ਹਨਾ ਏਨਾਂ ਚੀਜ਼ਾਂ ਨਾਲ ਫਿਰ ਵਧੀਆ ਲੱਗਦੀ ਐ ਨਾ? ਹੂੰ, ਜਾਂ ਜਦੋਂ ਸਾਰਿਆਂ ਨੇ ਰਲੇ ਹੋਈਏ ਫੇਰ ਪੁੜੀ ਛੋਲੇ ਬਣਾ ਲਈ ਦੇ ਐ, ਜਾ ਫਿਰ ਜੇ ਕੋਈ ਕਵੇ ਆਲੂ ਵਾਲੀ ਖਾਣੀ ਐ, ਗੋਭੀ ਵਾਲੀ ਖਾਣੀ ਐਂ, ਫਿਰ ਓਦਾਂ ਬਣਾ ਲਈ ਦੀ ਐ।
ਅੱਛਾ ਜੀ, ਅਛ ਨਹੀਂ ਜਿੱਦ ਆ ਆਸੀਂ ਤੇ ਸਵੇਰੇ ਬਣਾਓਣੀਆਂ ਹੁੰਦੀਆਂ ਭਾਂਏ ਆਲੂ ਵਾਲੀਆ ਬਣਾ ਲੀਏ ਭਾਂਏ ਗੋਭ ਭੀ ਅਲੀ ਬਣਾ ਲਈਏ, ਵਾਲੀ ਬਣਾ ਲਈਏ। ਪਾਏ ਸਾਦੀ ਪਰੌਂਠੀ ਦਾਲ ਨਾਲ, ਅਹੀ ਸਵੇਰੇ ਪਰੌਂਠੀਆਂ ਵੀ ਬਣੋਣੀਆਂ ਹੁੰਦੀਐ, ਜਾਂ ਕਿਤੇ ਓਟਸ ਬਣਾ ਲਏ ਜਾਂ ਪੋਹਾ ਬਨਾ ਲਿਆ।
ਹਾਂਜੀ।
ਏਦਾਂ ਹੀ ਕੋਈ ਨਾ ਕੋਈ ਡੇਲੀ ਨਾਸ਼ਤਾ ਕਰਨਾ ਇੰਦਾ ਈ।
ਠੀਕ ਆ ਜੀ।
ਹਾਂਜੀ।
ਹੂੰ।
ਤੇ, ਜਿੱਦਾਂ ਰਾਤੀ ਅਸੀ, ਵੀ ਡਿਨਰ ਚ ਵੀ ਰਾਤੀ ਬੌਤਾ ਅਹੀ ਦਾਲ ਹੀ ਬਣਾਣੇ ਆਂ, ਹਾਂਜੀ, ਵੀ ਦਾਲ ਨਾਲ
ਇੱਕ ਵਾਰੀ ਬਾਣ ਈ ਜਾਂਦੀ ਏਨਾ ਦਿਨ ਚ, ਹਾਂਜੀ ਦਾ ਚਾਹੇ ਸਵੇਰੇ ਨਾ ਬਣਾਓ ਸ਼ਾਮੀ, ਦਾਲ ਤੋਂ ਬਿਣਾ ਤੇ ਗੱਲ ਹੀ ਨੀ ਬਨ
ਹਾਂਜੀ, ਅਸੀ ਵੀ ਜਿੱਦਾਂ ਹੁਣ ਰਾਤ ਨਾ ਰਾਤੀ ਦਾਲ ਬਣਾ ਲੀ ਨਾਲ ਚਟ ਚਤਨੀ ਬਨਾ ਲੀ ਨਾਲ ਫਿਰ ਫੁਲਕੇ।
ਹਾਂਜੀ, ਕੈੰਦੇ ਐ ਨਾ ਖਾਓ ਦਾਲ ਨਿਭੇ ਨਾਲ।
ਹਾਂਜੀ ਹਾਂਜੀ, ਜਿੱਦਾਂ ਹੁਣ ਅੱਜ-ਕੱਲ ਅੰਬ ਦਾ ਮੌਸਮ ਹੈ ਹੁਣ ਮੇ ਅੱਜ-ਕੱਲ੍ਹ ਚਾਰ ਚੂਰ ਦਾ ਬੜਾ ਹੈਗਾ ਵੀ ਅ ਅੰਬ ਦੀ ਚਟਨੀ ਬਣਾ ਲੋ। ਅੰਬ ਦਾ ਚਾਰ ਪਾਲੋ, ਅੰਬ ਦਾ ਸ਼ੀਸ਼ਾ ਬਣਾ ਲੋ।
ਹਾਂਜੀ, ਹਾਂਜੀ ਛਿੱਛਾ ਤਾਂ ਬੌਹ ਖੁਸ਼ ਹੋ ਕੇ ਸਾਰੇ ਖਾਂਦੇ ਐ। ਛਿੱਛਾ ਵਧੀਆ ਲੱਗਦਾ ਸਾਰੇ ਬੌਹ ਵਧੀਆ ਤਰੀਕੇ ਨਾਲ ਖਾਂਦੇ ਐ।
ਹ ਮੇ ਹਾਂਜੀ, ਫੇਰ ਤੁਸੀਂ ਅੰਬ ਦਾ ਚਾਰ ਪਾ ਲਿਆ ਜੀ?
ਹਾਂਜੀ ਹਾਂਜੀ, ਥੋੜ੍ਹਾ ਜਾ ਪਾਯਾ ਚਾਰ।
ਅੱਛਾ ਜੀ ਅੱਛਾ, ਚਲੋ ਵਧੀਆ ਹੂੰਦੀ ਐ।
ਅਚਾਰ ਤੋਂ ਬਿਨਾਂ ਨੀ ਨਾ ਫਿਰ ਗੱਲ ਬਨਦੀ ਹੈਗੀ ਚਾਰ ਤੇ ਪਾਣਾ ਹੀ ਚਾਈਦੈ। ਅੰਬ ਦਾ ਚਾਰ ਅਸੀਂ ਅੰਬ ਲਿਆ ਕੇ ਕਟਾ ਕੇ ਲਿਆਏ ਲਿਆਈ ਦੇ ਐ। ਕੱਟੇ ਕਟਾਈ, ਲਿਆ ਕੇ ਧੋ ਕੇ ਉਹਨੂਂ ਨੂੰ ਚੰਗੀ ਤਰ੍ਹਾਂ ਹੀ ਸੁੱਕਣੇ ਪਾਣੀ ਸੁਕਾਉਣੇ, ਜਦ ਤੱਕ ਉਹਦਾ ਬਿਲਕੁਲ ਪਾਣੀ ਸੁੱਕ ਨਾ ਜਾਵੇ ਪੂਰਾ, ਕਾੱਕੜੇ ਜਦੋਂ ਹੋ ਜਾਂਦੇ ਆ ਨਾ ਫਿਰ ਉਦੋਂ ਅਸੀਂ ਜੀ ਨੂੰ ਪਾਉਣਾ।
ਅੱਛਾ।
ਅਚ, ਨਮਕ, ਹਲਦੀ, ਮਿਰਚਾਂ। ਮੇਥੇ, ਸੌਂਫ, ਕਲੋਂਜੀ। ਸਾਰਾ ਕੁਛ ਪਾ ਕੇ ਹਿੰਂਗ ਪਾ ਕੇ ਥੋੜ੍ਹੀ ਜਿਹੀ ਚੀਨੀ ਪਾ ਕੇ ਇਹਨਾਂ ਨੂੰ ਮਿਕਸ ਕਰਕੇ, ਫਿਰ ਮੈਂ ਦੋ ਤਿੰਨ ਘੰਟੇ ਨੂੰ ਇੱਦਾਂ ਹੀ ਰਹਿਣ ਦਿੰਨੀ ਹੁੰਨੀ ਬਾਹਰ ਹੀ। ਜਿਹਦੇ 'ਚ ਆਪਾਂ ਮਿਕਸ ਕੀਤਾ ਏ, ਜਦੋਂ ਮੈਂ ਥੋੜ੍ਹਾ ਜਿਹਾ ਨੀਚੇ ਬੈਠ ਜਵੇ ਫਿਰ ਇਹਨੂੰ, ਉਹਦੇ 'ਚ ਮਰਤਬਾਨ 'ਚ ਪਾ ਦਿਦੈ। ਫਿਰ ਮਰਦਵਾਨ 'ਚ ਪਾ ਕੇ ਮੈਂ ਰੱਖ ਦੇਈ ਦਾ ਸੀਂ ਇਹਨੂੰ। ਫਿਰ ਇਹਨੂੰ ਥੋੜ੍ਹੇ ਕੁ ਦਿਨਾਂ ਬਾਅਦ ਇਹਨੂੰ ਹਿਲਾਉਣਾ ਹੀ ਹੈ ਬਸ। ਲੋਕੀ ਧੁੱਪ ਲਵਾਂਦੇ ਐ, ਧੁੱਪੇ ਪਾਂਦੇ ਮੈਂ ਨੀ ਕਦੇ ਵੀ ਇਹਨੂੰ ਧੁੱਪੇ ਚਾਰ ਨੂੰ ਰੱਖਿਆ।
ਅੱਛਾ ਜੀ ਅੱਛਾ।
ਹਾਂਜੀ, ਅਸੀਂ ਕਦੀ ਧੁੱਪ ਨੀ ਲਵਾਈ ਬਸ ਅ ਚਾਰ ਪਾ ਕੇ ਅੰਦਰ ਹੀ ਰੱਖਣਾ ਏ, ਅੰਦਰ ਈ ਰੱਖਣਾ ਮੈਂ ਅੰਦਰ ਹੀ ਹਿਲਾ ਹਲੂ ਕੇ ਇੱਕ ਦੋ ਵਾਰੀ ਹਿਲਾ ਦੇਣਾ। ਜਿਵੇਂ ਪੰਜ-ਪੰਜ, ਛੇ-ਛੇ ਦਿਨ ਬਾਦ ਹਿਲਾਣਾ ਏ ਦੋ, ਤਿੰਨ ਵਾਰੀ। ਉੱਪਰ ਲਾ ਥੱਲੇ, ਥੱਲੇ ਵਾਲਾ ਉੱਪਰ ਕਰਕੇ ਫੇਰ ਕੋਈ ਫੇਰ, ਫੇਰ ਰੱਖ ਦੇਣਾ। ਫੇਰ ਨੀ ਛੇੜੀ ਦਾ, ਫਿਰ ਜਦੋਂ ਖਾਣਾ ਉਦੋਂ ਈ ਡੱਬੀ ਭਰ ਕੇ ਕੱਢਣੀ ਐ, ਜਦੋਂ ਖਾਣਾ ਉਦੋਂ ਡੱਬ ਭਰ ਕੇ ਕੱਢਣੀ।
ਠੀਕ ਐ ਠੀਕ, ਤੁਸੀਂ ਨਿੰਬੂ ਦਾ ਮਿੱਠਾ ਚਾਰ ਵੀ ਪਾਣੇ ਆ।
ਹਾਂਜੀ, ਹਾਂਜੀ, ਪਾਲੀ ਦਾ ਨਿੰਬੂ ਦਾ ਮਿੱਠਾ, ਖਟਾ-ਮਿੱਠਾ ਚਾਰ।
ਮੈਂ ਪਾਇਆ।
ਹਾਂ, ਨਈ ਹਜੇ ਪਾਣਾ ਏ, ਅ ਸਾਡੇ ਲੱਗੇ ਆ ਨਿੰਬੂ। ਉਹ ਥੋੜੇ ਹਜੇ ਤਿਆਰ ਹੋਣ ਵਾਲੇ ਰਹਿੰਦੇ ਆ ਨਾ, ਜਦੋਂ ਤਿਆਰ ਹੋਣਗੇ ਉਦੋਂ ਫਿਰ ਤੋੜਾਂਗੇ ਤੋੜ ਕੇ ਕਿ ਇਹਨਾਂ ਨੂੰ ਧੋ ਕੇ ਸੁੱਕਨੇ ਪਾਵਾਂਗੇ, ਚੰਗੀ ਤਰਾ ਧੁੱਪ ਲਵਾ ਕੇ ਫਿਰ ਇਹਨਾਂ ਨੂੰ ਚਾਰ-ਚਾਰ ਕੱਟ ਲਾਵਾਂਗੇ, ਫਿਰ ਉਹੀ ਸਾਰਾ ਸਮਾਨ ਇਹਦੇ ਚ ਪਾਵਾਂਗੇ, ਕਾਲਾ ਲੂਣ, ਚਿੱਟਾ ਲੂਣ, ਕਾਲੀ ਮਿਰਚ ਸਾਰਾ ਕੁਛ ਪਾ ਕੇ, ਜਵੈਨ ਪਾ ਕੇ
ਅੱਛਾ‌।
ਹਾਂਜੀ, ਕਲੋਂਜੀ ਪਾ ਕੇ, ਸਬ ਕੁਛ ਪਾ ਕੇ ਨਾ, ਖ ਖੰਡ ਪਾ ਕੇ ਹਾਂਜੀ-ਹਾਂਜੀ ਭਰ ਕੇ, ਨਿੰਬੂਆਂ ਚ ਮਸਾਲਾ ਭਰ ਦੇਣਾ, ਭਰ ਕੇ ਬਸ ਏਦਾਂ ਮਰਦ ਪਾਣ ਚ ਪਾਈ ਜਾਣੇ
ਹਾਂਜੀ-ਹਾਂਜੀ, ਵਿੱਚ ਅਸੀਂ ਤੇ ਚੀਨੀ ਵੀ ਪਾੜੇ, ਤੁਸੀਂ
ਹਾਂਜੀ-ਹਾਂਜੀ, ਚੀਨੀ ਨਾਲ ਈ ਮਿੱਠਾ ਹੋਣਾ ਭੈਣਜੀ, ਹਾਂਜੀ। ਚੀਨੀ ਪਾਵਾਂਗੇ ਨਾਲ ਤਾਂ ਈ ਐ, ਸਾਰਾ ਮਸਾਲਾ ਕੱਠਾ ਬਣਾ ਲਈਦਾ ਨਾ। ਸਾਰਾ ਕੁਝ ਮਿਕਸ ਕਰਕੇ ਫਿਰ ਭਰ-ਭਰ ਕੇ ਵਿੱਚ ਨਿੰਬੂ ਰੱਖੀ ਜਾਣੇ ਆ।
ਹਾਂਜੀ-ਹਾਂਜੀ, ਇਹ ਤੇ ਨਿੰ ਬੂ ਦਾ ਚਾਰ ਜਿੰਨਾ ਈ ਪੁਰਾਣਾ ਹੋ ਜੇ ਓਨਾ ਹੀ ਵਦੀਆ ਲੱਗਦਾ ਯਾ ਤਾ ਫੇਰ ਦਵਾਈ ਤੌਰ ਤੇ ਬਣ ਜਾਂਦਾ।
ਪੇਟ ਵਾਸਤੇ ਬੌਤ ਚੰਗਾ ਹੁੰਦਾ।
ਹਾਂਜੀ।
ਗੈਸ ਨੀ ਬਣਦੀ ਇਹਦੇ ਨਾਲ।
ਹਾਂਜੀ।
ਹੂੰ, ਪਾਚਨ ਬੌਤ ਵਦੀਆ ਰਹਿੰਦਾ, ਫਿਰ ਇਹਦੇ ਨਾਲ।
ਹਾਂਜੀ-ਹਾਂਜੀ, ਅਸੀਂ ਤਾਂ ਨਿੰਬੂ ਦਾ ਚਾਰ ਪਾ ਕੇ ਈ ਰੱਖਦੇ ਆ।
ਨਈ ਅਸੀਂ ਵੀ ਮਇਆ ਈ ਨੀ ਮੁੱਕਣ ਦੇਈਦਾ। ਅਸੀਂ ਵੀ ਚਾਰ ਪਾ ਕੇ ਈ ਰੱਖੀ ਦਾ ਨਿੰਬੂ ਦਾ, ਮੇਰੇ ਕੋਲ ਤਾਂ ਪੁਰਾਣਾ ਵੀ ਹਜੇ ਭੈਣਜੀ ਪਿਆ। ਹਾਂਜੀ, ਪੁਰਾਣਾ ਵੀ ਰੱਖਿਆ ਹੋਇਆ, ਹੁਣ ਅੱਗੋਂ ਨਵਾਂ ਵੀ ਪੈ ਜਾਣਾ। ਥੋੜਾ ਜਿਆ ਇੱਦਾਂ ਮਿੱਠਾ ਲੂਨਾ ਪਾ ਲੈਣਾ, ਥੋੜਾ ਜਿਆ ਸਿੰਪਲ ਦੂਸਰਾ ਸਿੰਪਲ ਤਰੀਕੇ ਨਾਲ ਪਾ ਲੈਣਾ। ਸਿਰਫ਼ ਲੂਣ ਮਰਚ ਵਾਲਾ, ਹਾਂਜੀ। ਹਾਂ, ਉਹ ਵੀ ਥੋੜਾ ਜਿਆ ਬਣਾ ਕੇ ਰੱਖ ਲੈਣਾ, ਹਾਂਜੀ, ਹਾਂਜੀ, ਹਾਂਜੀ ਉਹ ਵੀ ਥੋੜਾ ਜਿਆ ਪਾ ਕੇ ਰੱਖਾਂਗੇ।
ਹਾਂਜੀ, ਨਿੰਬੂ ਵਾਲੀਆ ਮਿਰਚਾਂ ਦਾ ਵਦੀਆ ਲੱਗਦਾ ਐ ਅਚਾਰ।
ਹਾਂਜੀ।
ਹਾਂਜੀ।
ਹੋਰ ਤੁਸੀਂ ਕੀ ਖਾਣ ਚ ਕੀ ਪਸੰਦ ਕਰਦੇ ਓ?
ਅਸੀਂ ਸਾਰਾ ਕੁਛ ਹੀ ਖਾਲੀ ਦਾ ਹੈਗਾ ਕੀਏ ਤੋ ਸਿਵਾ
ਅੱਛਾ ਜੀ, ਕੋਈ ਜ਼ਿਆਦਾ ਫੇਮਸ ਕੀ ਚੀਜ਼ ਏ ਤੁਹਾਡੀ, ਕਿਹੜੀ ਸਬਜ਼ੀ ਜ਼ਿਆਦਾ ਪਸੰਦ ਐ। ਕਿਹੜੀ ਜ਼ਿਆਦਾ ਸਬਜ਼ੀ ਪਸੰਦ ਆ।
ਕਟੀ ਵੀ ਨਾ ਸਾਰੀਆਂ ਸਬਜ਼ੀਆਂ ਜਿੱਦਾਂ ਹੁਣ ਛੋਲੇ ਐ, ਰਾਜਮਾਂ ਵੇ ਹਰ ਇੱਕ ਚੀਜ਼ ਖਾਲ ਲਈ ਦੀ ਆ ਆਲੂ ਕੀ, ਆਲੂ ਮਟਰ ਕੀ ਸੋਇਆਬੀਨ ਬੜੀਆਂ ਕੀ ਸਭ ਕੁਝ ਖਾਂ ਲਈ ਦਾ।
ਹਾਂ, ਨਿਊਟਰੀ ਬੌਤ ਵਦੀਆਂ ਬਣਦੀ, ਸੁੱਕੀ ਕਦੀ ਬਣਾਈ ਤੁਸੀਂ ਨਿਊਟਰੀ ਸੁੱਕੀ
ਹਾਂਜੀ-ਹਾਂਜੀ।
ਹਾਂਜੀ, ਸੁੱਕੀ ਨਿਊਟਰੀ ਬੌਤ ਸਵਾਦ ਟੇਸਟ ਬੌਤ ਜੈਦਾ
ਤੁਸੀਂ ਕਿੱਦਾਂ ਬਣਾਉਂਦੇ ਸੁੱਕੀ ਨਿਊਟਰੀ?
ਬਸ ਮਸਾਲਾ ਬਣਾ ਕੇ ਅਸੀਂ ਵਿੱਚ ਭਿਗੋ ਕੇ ਥੋੜ੍ਹੀ ਦੇਰ ਰੱਖ ਦੇਣੀ ਐ। ਜਿਵੇਂ ਮਸਾਲਾ ਬਣਾਉਣਾ ਏ ਤੇ ਫਿਰ ਇੱਦਾਂ ਬਣਾ ਏਦਾਂ ਵੀ ਬਣਾ ਲਈ ਦੀ ਐ, ਥੋੜ੍ਹੀ ਫਰਾਈ ਕਰਕੇ ਵੀ ਬਣਾ ਲਈ ਦੀ ਜਿੱਦਾਂ ਚੀਜ਼ ਚੀਲੀ ਬਣਾਈ ਦਾ। ਉਹਦਾ ਚੀਜ਼ ਨਿਊਟਰੀ ਬਣਾ ਲਈ ਦੀ ਆਪਾਂ, ਉਹ ਸ਼ਿਮਲਾ ਮਿਰਚਾਂ ਪਿਆਜ ਵੱਡੇ ਵੱਡੇ ਕੱਟ ਕੇ ਇਹਨਾਂ ਨੂੰ ਫਰਾਈ ਕਰਕੇ ਪਹਿਲਾਂ ਕੱਢ ਲੈਣੀਆਂ ਨੇ ਫਿਰ ਪਿਆਜ਼, ਸ਼ਿਮਲਾ ਮਿਰਚ ਜਿਹੜੀ ਕੋਈ ਸਬਜ਼ੀ ਪਾਣੀਆਂ ਵਿੱਚ ਪਾ ਕੇ ਉਹਨੂੰ ਇਹ ਮਿਕਸ ਕਰਕੇ ਥੋੜ੍ਹੀ ਅੱਧੀ ਕੱਚੀ ਪੱਕੀ ਪਕਾ ਕੇ ਫਿਰ ਨਿਊਟਰੀ ਵਿੱਚ ਪਾ ਦੇਣੀ ਆ, ਸੋਸ ਵਗੈਰਾ ਪਾ ਕੇ ਬਹੁਤ ਟੇਸਟੀ ਬਣਦੀ ਆ, ਹਾਂਜੀ ਹੁੰਦਾ ਟੇਸਟ ਹੀ ਅਲੱਗ ਹੁੰਦਾ।
ਹਾਂਜੀ, ਥੋੜੇ ਜਿੱਦਾਂ ਤੁਸੀਂ ਪਹਿਲਾਂ ਉਹਨੂੰ ਥੋੜੀ ਜਿਹੀ ਕਰਦੇ ਆ ਵੀ ਦਹੀਂ ਵਿੱਚ ਪਾ ਕੇ ਵਿਚ ਲੂਣ
ਹਾਂਜੀ-ਹਾਂਜੀ-ਹਾਂਜੀ, ਉਹਦੇ ਕਰਕੇ ਫਰਾਈ ਕਰਦੇ ਫਿਰ ਦਹੀਂ ਪਾ ਕੇ ਲੂਣ ਮਿਰਚ ਮਿਰਚ ਮਸਾਲਾ ਪੂਰਾ ਪਾ ਕੇ ਥੋੜੀ ਦੇਰ ਉਹਨੂੰ ਵਿੱਚ ਰੱਖ ਦੇਈ ਦਾ ਏਦਾਂ ਹੀ ਅੱਧੇ ਘੰਟੇ ਵਾਸ ਛੱਡ ਦਾ ਫਿਰ ਬਾਅਦ ਚ ਫਰਾਈ ਕਰੀ ਦਾ ਉਹ ਤੇ ਚਾਹੇ ਏਦਾਂ ਫਰਾਈ ਕਰਕੇ ਕੱਲੀਆ। ਖਾਣੋ ਤਾਂ ਬਹੁਤ ਟੇਸਟ ਆਦਾ ਉਹਦਾ
ਹਾਂਜੀ-ਹਾਂਜੀ ਬਹੁਤ
ਹਾਂਜੀ।
ਬਹੁਤ ਵਧੀਆ ਹੁੰਦੀਆਂ ਵੈਸ ਆਪਣੇ ਸਰੀ ਹਾਂਜੀ- ਹਾਂਜੀ। ਜਿਹੜੇ ਕਹਿੰਦੇ ਚਿਕਨ ਨਹੀਂ ਖਾਂਦੇ, ਆਂਡੇ ਨਹੀਂ ਖਾਂਦੇ, ਉਹਨਾਂ ਵਾਸਤੇ ਤਾਂ ਬਹੁਤ ਫਾਇਦੇਮੰਦ ਏ।
ਹਾਂਜੀ, ਉਹਨਾਂ ਵਾਸਤੇ ਤਾਂ ਬਹੁਤ ਵਧੀਆ ਜੀ।
ਹਾਂਜੀ-ਹਾਂਜੀ। ਤੇ।
ਹੋਰ ਅਸੀਂ ਜੇ ਚਾਵ ਰਾਜਮਾ ਬਣਾਈਏ ਰਾਜਮਾ ਨਾਲ ਚਾਵਲ, ਕੜੀ ਬਣਾਈਏ ਕੜੀ ਨਾਲ ਚਾਵਲ। ਦਾਲ ਬਣੇ ਦਾਲ ਦੇ ਨਾਲ ਜ਼ਰੂਰ ਅਸੀਂ ਚਾਵਲ ਬਣਾਈ ਦੇ ਆ।
ਅੱਛਾ ਜੀ।
ਤੇ ਤੁਸੀਂ।
ਅਸੀਂ ਜੇ ਅਸੀਂ ਜਿੱਦਾਂ ਕੜੀ ਨਾਲ ਚਾਵਲ ਬਣਾਉਦੇ ਹਾਂ ਜਾਂ ਛੋਲਿਆਂ ਨਾਲ ਜਾਂ ਰਾਜਮਾਂ ਨਾਲ। ਦਾਲ ਨਾਲ ਚਾਵਲ ਅਸੀਂ ਘੱਟ ਹੀ ਬਣਾਉਦੇ ਹਾਂ ਕਿਤੇ ਇਹ ਬਣਾ ਲਈਏ ਨਹੀਂ ਤੇ ਨਹੀਂ ਦਾਲ ਨਾਲ ਘੱਟ ਫੁਲਕਾ ਹੀ ਖਾਂਦੇ ਆ ਹਾਂਜੀ ਹਾਂਜੀ ਜਿੱਦਾਂ ਓਦਾਂ ਕਿਦ ਹੁਣ ਜ਼ਿਆ ਦੀਆਂ ਸਬਜ਼ੀਆਂ ਹੋਈਆਂ ਫੇਰ ਬਰਿਆਨੀ ਬਣਾ ਲੋ ਵੈਜ ਬਰਿਆਨੀ ਬਣਾ ਲੋ ਚਿਕਨ ਬਰਿਆਨੀ ਬਣਾ ਲੋ ਉਹ ਬਣਾ ਲਈ ਤ
ਠੀਕ ਹੈ ਜੀ ਠੀਕ ਹੈ
ਹਾਂਜੀ ਵੀ ਜਦੋਂ ਸਾਰੀਆਂ ਸਬਜ਼ੀਆਂ ਹੁੰਦੀਆਂ ਜਿੱਦਾਂ ਮਟਰ ਮੁਟਰ ਜਿਆਦਾ ਹੁੰਦਾ ਗੋਭੀ ਹੁੰਦੀ ਆ
ਹਾਂਜੀ ਹਾਂਜੀ ਉਹ
ਤੇ ਉਹ ਉਹ ਵਧੀਆ ਲੱਗਦਾ ਨਾ ਸਿਆ ਸਿਆਲ ਵਾਲਾ ਉਹ ਫੇਰ ਉਦੋਂ ਬਰਿਆਨੀ ਸਬਜ਼ੀਆਂ ਵਧੀਆ ਲੱਗਦੀ ਆ ਹੈਗੀ ਆ ਹਾਂਜੀ ਹ
ਹਮ ਬੱਚੇ ਨਾਲੇ ਖੁਸ਼ ਹੋ ਕੇ ਖਾ ਲੈਂਦੇ ਹਨਾ
ਹਾਂਜੀ ਹਾਂਜੀ
ਹਮ
ਜਿੱਦਾਂ ਸਿਆਲ 'ਚ ਹੁਣ ਬੜੇ ਵਧੀਆ ਸਾਗ ਸਾਰੇ ਖ਼ੁਸ਼ ਹੋ ਕੇ ਖਾਂਦੇ ਐ।
ਦੇ ਨਾਲ ਫਿਰ ਮੱਕੀ ਦੀ ਰੋਟੀ ਉੱਪਰ ਕਹਿਣਾ ਮੱਖਣ ਪਾ ਦੋ ਲੱਸੀ ਹੋਵੇ ਤੇ ਬਹਿ ਜਾ ਬਹਿ ਜਾ ਹੋ ਜਾਂਦੀ ਹੈ ਬਹੁਤ ਵਧੀਆ ਲੱਗਦੀ ਹਨਾ। ਸਾਰੇ ਹੀ ਉਹ ਖੁਸ਼ ਹੋ ਕੇ ਖਾਂਦੇ ਹੈ ਤਾਂ ਹਾਂਜੀ
ਅਸੀਂ ਜਿਆਦਾ ਸਿਆਲ 'ਚ ਚੁੱਲੇ ਤੇ ਹੀ ਸਾਗ ਬਣਾਉਦੇ ਹਾਂ। ਹਾਂਜੀ- ਹਾਂਜੀ ਗੈਸ ਤੇ ਬਹੁਤ ਘੱਟ ਆ ਬਣਾਉਣੇ ਆਂ ਚੁੱਲ੍ਹੇ ਤੇ ਬਣਾਂਣੇ ਜਿਆਦਾ ਗੈਸ ਤੇ ਉਦੋਂ ਬਣਾਉਂਣੇ ਆ ਜਦੋਂ ਚੱਲ ਥੋੜਾ ਬਣਨਾ ਹੋਵੇ। ਜਾਂ ਓਦਾਂ ਵੀ ਨਹੀਂ ਟੈਮ ਹੈਗਾ ਪਲਣ ਦਾ ਤਾਂ
ਹਾਂਜੀ
ਨਹੀਂ ਤਾਂ ਅਸੀਂ ਜਿਆਦਾ ਚੁੱਲ੍ਹੇ ਦੇ ਸਾਗ ਬਣਾਣੇ ਨਾਲ ਤੁਸੀਂ ਚੁੱਲ੍ਹੇ ਤੇ ਬਣਾਣੇ ਕਿ ਗੈਸ
ਨਹੀਂ ਅਸੀਂ ਗੈਸ ਤੇ ਬਣਾਉਦੇ ਹਾਂ ਚਲੋ ਜੀ ਠੀਕ ਹੈ ਜੀ ਚੰਗਾ ਜੀ। ਥੈਂਕ ਯੂ ਅੱਛਾ ਜੀ ਸਤਿ ਸ਼੍ਰੀ ਅਕਾਲ -ਸਤਿ ਸ਼੍ਰੀ ਅਕਾਲ।